ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਹੋਰ ਕੀ ਹਾਲ ਚ ਤੁਸੀ ਸੁਓ ਵਧੀਆ ਵਧੀਆ ਠੀਕ ਹੈ ਜੀ ਹੋਰ ਤੁਸੀਂ ਸੁਣਾਓ ਠੀਕ
ਤੁਹਾਡੀ ਆਵਾਜ਼ ਘੱਟ ਹੋ ਗਈ ਥੋੜ੍ਹੀ ਜਿਹੀ
ਹਾਂਜੀ ਆਵਾਜ਼ ਘੱਟ ਗਈ ਇਹਨੇ ਅੱਛਾ ਅੱਛਾ ਉਹ ਫਿਰ ਥੋੜਾ ਅੱਜ ਮੌਸਮ ਵਧੀਆ ਵਧੀਆ ਠੀਕ ਏ ਤੁਸੀਂ ਠੀਕ ਹੋ ਤੁਹਾਡੀ ਅੱਜ ਆਵਾਜ਼ ਮੌਸਮ ਹੁਨ ਬਹੁਤ ਵਧੀਆ ਹੋ ਗਿਆ ਇਸ ਟਾਈਮ ਤੇ ਬਹੁਤ ਵਧੀਆ ਹਾਂ ਸਵੇਰੇ ਬਹੁਤ ਗਰਮੀ ਸੀ ਹਾਂਜੀ ਹਾਂਜੀ ਬਾਰਿਸ਼ ਹੋਈ ਹੈ ਹਮ ਸਵੇਰੇ ਬਹੁਤ ਹਾਂਜੀ ਹਾਂ ਬਸ ਹਾਂ ਦੋ ਵਜੇ ਤੋਂ ਬਾਅਦ ਮੌਸਮ ਬਹੁਤ ਵਧੀਆ ਹੋ ਗਿਆ ਸੀ ਸਵੇਰ ਤੱਕ ਤਾਂ ਬਹੁਤ ਹੈ ਸੀ ਗਰਮੀ ਘਬਰਾਹਟ ਵਾਲੀ ਉਸ ਤੋਂ ਬਾਅਦ ਤਾਂ ਬਹੁਤ ਵਧੀਆ ਹੋਇਆ ਦਾ ਮੌਸਮ ਹਾਂਜੀ ਹੋ ਤੁਹਾਡੇ ਵੀ ਇਸ ਤਰ੍ਹਾਂ ਹੀ ਹੈ।
ਹਾਂ ਹਮ
ਅਛਾ ਅਛ ਹਾਂਜੀ ਹਾਂ ਬਸ ਇਸੇ ਟਾਈਮ ਹੀ ਹੋਈ ਆ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਇਸ ਤਰ੍ਹਾਂ ਹੀ ਸਾਡੇ ਵੀ ਇਹੀ ਐ। ਹਾਂਜੀ। ਹਾਂ ਸਾਡੇ ਵੀ ਇਸ ਤਰ੍ਹਾਂ ਹੀ ਹੋਇਆ। ਸਭ ਪਾਸੇ ਇੱਕੋ ਜਿਹਾ ਚੱਲ ਰਿਹਾ ਮੌਸਮ। ਬਾਰਿਸ਼ ਜਿਆਦਾ ਦੇਰ ਨੀ ਹੋਈ ਥੋੜੀ ਹਾਂ ਘੰਟਾ ਕੁ ਸਮਝੋ ਹੋਈ ਹੈ ਇੱਕ ਘੰਟਾ ਕ। ਚਾਰ ਵਜੇ ਤੱਕ ਹੋਈ ਹੈ। ਦੋ ਵਜੇ ਤੋਂ ਲੈ ਕੇ ਚਾਰ ਵਜੇ ਤੱਕ। ਹੁਣ ਜੇ ਮਤਲਬ ਇਹ ਹੈ ਕਿ ਅ ਮੌਸਮ ਮੋਸਮ ਵਧੀਆ ਹੋ ਗਿਆ ਐ ਠੰਡਾ ਹੋ ਗਿਆ ਮਤਲਬ ਵਧੀਆ ਹੋ ਗਿਆ ਐ।
ਨਾ ਇਸ ਤਰ੍ਹਾਂ ਇੱਥੇ ਵੀ ਇੰਨੀ ਦੇਰ ਈ ਹੋਈ ਹੋਣੀ ਹੈ ਅਧਾ ਪੌਣਾ ਘੰਟਾ ਹੋਈ ਹੋਣੀ ਹੈ ਏਦਰ।
ਹਾਂਜੀ ਹਾਂਜੀ ਇਸ ਤਰ੍ਹਾਂ ਹੀ ਹੋਈ ਤੁਹਾਡੀ ਆਵਾਜ਼ ਅੱਜ ਖ਼ਰਾਬ ਏ ਠੀ ਤਬੀਅਤ ਠੀਕ ਹੈ। ਅਵਾਜ਼ ਲੱਗਦੀ ਪਈ ਹੈ ਅੱਛਾ ਲੱਗਦਾ ਪਿਆ। ਹਾ ਇਹ ਪਤਾ ਨੀ ਮੌਸਮ ਦਾ ਕੀ ਹਿਸਾਬ ਕੁੱਛ ਪਤਾ ਹੀ ਨਹੀਂ ਚੱਲ ਰਿਹਾ ਇੱਕ ਪੇਟ ਦਰਦ ਬੜੇ ਹੋ ਰਹੇ ਆ ਬੱਚਿਆਂ ਦੇ ਵੀ। ਪੇਟ ਚ ਆ ਰਹੀ ਹੈ ਤੇ। ਅੱਛਾ। ਹਾਂ ਸਾਡੇ ਘਰ ਦੋ ਤਿੰਨ ਜਣਿਆਂ ਦਾ ਚੱਲਦੀ ਪਈ ਹੈ ਪ੍ਰੋਬਲਮ। ਪੇਟ ਦਰਦ ਹੋ ਰਿਹਾ ਐ ਪਤਾ ਨੀ ਕੀ ਹਿਸਾਬ ਏ।
ਫਿਰ ਬੱਚੇ ਨੂੰ ਕੀ ਦਿੱਤਾ। ਪੇਟ ਦਰਦ ਦੀ ਜਵੈਣ ਦੇਣੀ ਸੀ।
ਹਾਂ ਜਵਾਇਨ ਤਾਂ ਦਿੰਨੀ ਆ ਵੈਸੇ ਥੋੜ੍ਹੀ ਖਾਣ ਚ ਕਰਦਾ ਥੋੜ੍ਹੀ ਦਿੱਕਤ ਪਰ ਜਵੈਨ ਤੇ ਪ ਸਭ ਤੋਂ ਪਹਿਲਾਂ ਤਾਂ ਜਵੈਨ ਤੇ ਹੀ ਚੱਲਣਾ ਪੈਂਦਾ। ਸਭ ਤੋਂ ਪਹਿਲਾਂ ਜਵੈਨ ਹੀ ਦੇਣੀ ਪੈਂਦੀ ਆਪਣਾ। ਐਕਸਪੈਰੀਮੈਂਟ ਕਰਨਾ ਪੈਂਦਾ। ਹਾਂ। ਨਹੀਂ ਫੇਰ ਓਨਾ ਕੋ ਨਹੀਂ ਫਰਕ ਲੱਗੇ ਤੇ ਜਦੋਂ ਹਾਂਜੀ। ਆਹ ਫਿਰ ਦਵਾਈ ਵੀ ਥੋੜੀ ਬਹੁਤ ਦੇਣੀ ਪੈਂਦੀ। ਸੌਂਫ।
ਜਵੈਨ ਔਰ ਸੌਂਫ।
ਸੌਂਫ ਤੇ ਕਾਲਾਂ ਨਮਕ ਹਾਂਜੀ ਹਾਜੀ ਅੱਛਾ ਭੂੰਨ ਹਾਂਜੀ ਅੱਛਾ ਠੀਕ
ਤੇ ਨਾਲ ਜਵੈਨ ਸੋਫ
ਅਛਾ ਅੱਛਾ ਜੀ ਠੀਕ ਹੈ ਠੀਕ ਹੈ ਚਲੋ ਇਹ ਵੀ ਕਰਕੇ ਦੇ
ਭੁੰਨ ਕੇ ਦੋ ਬੱਚੇ ਨੂੰ ਦੋਨੋ ਚੀਜ਼ਾਂ ਰ ਲੋ ਜੈਨ ਰ ਸੋਪ
ਹਾਂਜੀ ਆਹ ਨਹੀਂ ਮਿਕਸ ਤੇ ਖਾਂਦੇ ਆ ਲੇਕਿਨ ਭੁੰਨੀ ਦੀ ਨਹੀਂ ਬਸ ਇਹ ਹੈ ਹੁਣ ਜਿਵੇਂ ਰੱਖਿਆ ਮੈਂ ਕਾਲਾ ਨਮਕ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਚਲੋ ਇਸ ਤਰਾ ਵੀ ਕਰ ਲੈਦੇ ਆ ਹਾਂਜੀ ਹਾਂਜੀ ਹੁੰਦਾ ਤੇ ਹੈ ਉਹ ਪਰ ਹਾਂਜੀ ਉਹ ਬਾਜ਼ਾਰੋਂ ਹੀ ਮਿਲ ਜਾਂਦਾ ਨਾ ਡੀ ਮੇਟ ਹੀ ਬਣਿਆ ਦਾ ਈ
ਉਹ ਮਿਲਦਾ ਉਹਦੇ ਕੋਲੋਂ ਅਚਾਰ ਵਾਲੀ ਦੁਕਾਨ
ਆਚਾਰ ਵਾਲੀ ਹਾਂਜੀ ਹਾਂ ਮਿਲ ਜਾਂਦੇ ਮਤਲਬ ਬਣੀ ਹੋਈ ਬੋਤਲ ਹਾਂਜੀ ਹਾਂਜੀ ਹਾਂ ਅੰਬਰ ਧਾਰਾ ਉਹ ਕਾਹਦੇ ਲਈ ਵਰਤਦੇ ਉਹ ਕਾਹਦੇ ਲਈ ਵਰਤਦੇ ਅੰਬਰ ਧਾਰਾ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਮਤਲਬ ਚਲੋ ਅੱਛਾ ਉਹ ਸਿਰ ਦਰਦ ਲਈ ਵੀ ਹੈ ਸਿਰ ਉਹ ਤਾਂ ਫਿਰ ਸਹੀ ਹੈ ਕਿਉਂਕਿ ਸਿਰ ਦਰਦ ਤੇ ਬੜਾ ਹੁੰਦਾ ਹਾਂਜੀ ਸਹੀ ਕਰੇਗਾ ਜੇ ਕੋਈ ਲੋਕਾਂ ਨੀ ਕਰਦਾ ਅੱਜ ਕੱਲ ਤਕਰੀਬਨ ਸਭ ਦਾ ਹੀ ਇਹ ਚੀਜ਼ ਸਭ ਨਾਲ ਹੀ ਚੱਲਦੀ ਹਾਂਜੀ ਹਾਂ ਚੀਨੀ ਚ ਪਾ ਕੇ ਦੇ ਦਿੰਦੇ ਆ ਬੱਚਿਆਂ ਨੂੰ ਵੀ ਆਪ ਹੀ ਖਾਂਦੇ ਆ
ਪਾਉਣਾ ਏ ਚਲੋ ਠੀਕ ਆ ਲਿਆ ਕੇ ਰੱਖ ਲੈਣੇੇ ਆ ਤੇ ਚਲੋ ਹਾਂਜੀ ਠੀਕ ਹੈ ਠੀਕ ਹੈ ਉਹੀ ਹੁਣ ਠੀਕ ਅੱਛਾ ਠੀਕ ਹੈ ਠੀਕ ਹੈ ਮੈਂ ਕਿਹਾ ਇਹੀ ਲਿਆਂਦੇ ਹਾਂ ਕਿਉਂਕਿ ਸਿਰ ਦਰਦ ਤੇ ਮੇਰਾ ਆਪਣਾ ਵੀ ਬਹੁਤ ਸਿਰ ਦਰਦ ਕੱਲ ਦਾ ਮੇਰਾ ਵੀ ਬਹੁਤ ਜਿਆਦਾ ਹੋ ਰਿਹਾ ਰਾਤੀ ਮੈਨੂੰ ਵੀ ਨੀਂਦ ਨੀ ਪਈ ਤੇ ਬਸ ਉਹ ਨੀਂਦ ਨਾ ਪਾਏ ਤੇ ਫਿਰ ਸਿਰ ਦਰਦ ਸ਼ੁਰੂ ਹਾਂਜੀ ਹਾਂ ਇਹੀ ਹੋਰ ਉਹ ਮੈਨੂੰ ਥੋੜੀ ਠੰਡ ਜਿਹੀ ਲੱਗੀ ਮੈਂ ਏਸੀ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਸ਼ਾਇਦ ਥੋੜਾ ਗਰਮ ਹੋ ਗਿਆ ਹੋਣਾ ਤੇ ਉਹ ਦਦ ਵੀ ਹੋ ਜਾਂਦਾ ਨਾ ਸਿਰ ਦਰਦ ਸਰਦ ਗਰਮ ਵੀ ਹੋ ਜਾ ਤੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹਾਂ ਹਾਂਜੀ ਏ ਹੀ ਚੱਕਰ ਬਣਿਆ ਹਜੀ ਹਾਂ ਬਹੁਤ ਜਿਆਦਾ ਮੇਰਾ ਵੀ ਬਹੁਤ ਜ਼ਿਆਦਾ ਹੋ ਰਿਹਾ ਸੀ ਕਦੇ ਕਦੇ ਬੜਾ ਹੋ ਜਾਂਦਾ ਫਿਰ ਦੋ ਤਿੰਨ ਦਿਨ ਲ ਲੈ ਰਹਿੰਦਾ ਹੈ ਇਕਦਮ ਨਹੀਂ ਫਰਕ ਪੈਂਦਾ ਫਿਰ ਇਸ ਤਰ੍ਹਾਂ ਹੋ ਜਾਂਦਾ ਹੂੰ ਸਿਰ ਦਰਦੀ ਤੇ ਅੱਜ
ਅੱਛਾ
ਮ ਕਿਹਾ ਸਿਰ ਦਰਦ ਦੀ ਅਜ ਸਭੂ ਨਦੀ ਆਹ ਇਸ ਤਰ੍ਹਾਂ ਹੀ ਕਰਨੀਆਂ ਬਾਮ ਲਗਾ ਲੈਣੀ ਆ ਹਮ ਆਪ ਆਮ ਵਗੈਰਾ ਹੀ ਲਗਾਦੀ ਹ ਹਾਂਜੀ ਹਾਂਜੀ
ਸਕਦੇ ਹੋ ਤੁਸੀਂ
ਸਾਰਾ ਹਾਂ ਨਹੀਂ ਉਹ ਫਿਰ ਮੈਂ ਮੰਗਵਾਵਾਂਗੀ ਉਹ ਤੁਸੀ ਦੱਸਿਆ ਨਾ ਹਾਂਜੀ ਉਹ ਮੰਗਵਾਾਂ ਅੱਛਾ ਅੱਛਾ ਕਿਤੇ ਵੀ ਦਰਦ ਹੋਏ ਠੀਕ ਆ ਫ ਹਾਂਜੀ ਹਾਂਜੀ ਹਾਂਜੀਗ ਗਰਮ ਕਰਕੇ ਹਾਂਜੀ ਪਾਣੀਕੇ ਹਾਂਜੀਟੀ ਲਗਾ ਲੜ ਹਾਂਜੀ ਆਸ ਪਾਸ ਵੀ ਲਗਾ ਦੋ ਤਾਹੀ ਬੱਚੇ ਦਾ ਪੇਟ ਸਾ ਆਹ ਉਹ ਤੇ ਮੈਂ ਦੇਖ ਰਖਿਆ ਨਾ ਕਈਆਂ ਨੂੰ ਸੁਣਿਆ ਵੀ ਹੋਇਆ ਤੇ ਵੇਖ ਖਿਆ ਵੀ ਹੋਇਆ ਬ ਅਜ ਹਿੰਗ ਲਗਾਦੇ ਹਾਂਜੀ ਹਾਂਜੀ ਹਾਂ ਹਮ ਚਲੋ ਸਹੀ ਹੈਗਾ ਦਵਾਈ ਕੀਆ ਨਾਲੋਂ ਤਾਂ ਐਕਸਪੈਰੀਮੈਂਟ ਸਹੀ ਹੈ ਨਾ ਬ ਬਈ ਕੋਈ ਨੁਕਸਾਨ ਤਾਂ ਨੀ ਨਾ ਇਹਨਾਂ ਦਾ ਉਝ ਵੀ ਸਹੀ ਚੀਜ਼ ਹੈ ਹਮ ਦਵਾਈਆਂ ਤੇ ਉਜਈ ਖ਼ਰਾਬੀ ਕਰਦੀਆਂ ਕੋਈ ਨਾ ਕੋਈ ਪਰ ਦਵਾਈ ਹਾਂਜੀ ਦਵਾਈਆਂ ਬਿਨਾਂ ਵੀ ਚੱਲ ਹਾਂ ਹਾਂ ਨਹੀਂ ਫੇਿਰ ਲਾਸਟ ਹੱਲ ਹੋ ਜਾਂਦਾ ਨਾ ਵੀ ਨਹੀਂ ਹਰ ਚੀਜ਼ ਨਾਲ ਫਰਕ ਲੱਗੇ ਤੇ ਫਿਰ ਦ ਲਾਸਟ ਤੇ ਦੇਣੀ ਪੈਂਦੀ ਹੈ ਦਵਾਈ ਇਹ ਚੀਜ਼ ਜੇ ਬਸ ਪਹਿਲੇ ਤਾਂ ਸੋਚੀ ਦਾ ਕਿ ਚਲੋ ਘਰ ਦੇ ਹੀ ਐਕਸਪੈਰੀਮੈਂਟ ਨਾਲ ਹੋ ਜਾਏ ਠੀਕ ਹਾਂ ਕੁਛ ਤੇ ਖਾਣ ਚ ਵੀ ਨੀ ਨਾ ਪਰਹੇਜ਼ ਕਰਦੇ ਕੁੱਛ ਨਾ ਕੁੱਛ ਖਾ ਲੈਂਦੇ ਆ ਬਾਹਰ ਦਾ ਵੀ ਥੋੜਾ ਠੀਕ ਖੁੰਦੇ ਤੇ ਫਿਰ ਉਹਨਾਂ ਦਾ ਮਨ ਕਰਦਾ ਕੁਛ ਖਾ ਲਈਏ ਹਜੀ ਹਾਂਜੀ ਹਾਂ ਨਹੀਂ ਨਹੀਂ ਵਰਸ਼ਾ ਸ਼ੁਰੂ ਲਿਆਦੇ ਆ ਅਜ ਹਾਂਜੀ ਆਹੋ ਬੱਚੇ ਉਪਰੋਂ ਪਾਣੀ ਵੀ ਪੀ ਲੈਂਦੇ ਆ ਨਾ ਬਸ ਇਹ ਦਿੱਕਤ ਹੋ ਜਾਂਦੀ ਹਾਂਜੀ ਹਾਂ ਸ਼ ਹਾਂਜੀ ਹ ਅੱਛਾ
ਬਾਈ ਵਧੀ ਹੋ ਜਾਂਦੀ ਅ
ਹਾਂਜੀ ਹਜੀ ਹਜੀ ਠੀਕ ਹੈ ਹਾਂਜੀ ਹਾਂਜੀ ਹਜੀ ਜੀ ਠੀਕ
ਤੇੱ
ਆਹੋ ਤੇ ਹੈ ਠੀਕ ਹੈ ਹਜੀ ਹਾਂ ਬੱਚੇ ਵੀ ਫਿਰ ਅੱਜ ਹਾਂਜੀ ਹਾਜੀ ਅੱਛਾ ਠੀਕ ਹੈ ਬ ਬਾਰਿਸ਼ ਹਾਂਜੀ ਆਹ ਛੋਟੇ ਬੱਚੇ ਨੀ ਸਕਦੇ ਤੇ ਹੈ ਆ ਨੀ ਕਈ ਵਾਰੀ ਆਪਣੇ ਆਪ ਨੂੰ ਵੀ ਹੋ ਜਾਂਦੀ ਹੈ ਪ੍ਰੋਬਲਮ ਇਹੋ ਜਿਹੀ ਹੋਏ ਨਾ ਦਿੱਕਤ ਆਪਣੇ ਆਪ ਵੀ ਹੋ ਜਾਂਦਾ ਕਈ ਵਾਰੀ ਖੀਰਾ ਖਾਓ ਤੇ ਬੜਾ ਮੁਸ਼ਕਿਲ ਹੋ ਜਾਂਦੀ ਹੈ ਖਾ ਕੇ ਤੇ ਭਾਰਾਪੰਨ ਹੋ ਜਾਂਦਾ ਕਈ ਵਾਰੀ ਅੱਜ ਕਲ ਤੇ ਬੜਾ ਵਧੀਆ ਲੱਗ ਰਿਹਾ ਅੱਜ ਕੱਲ ਤੇ ਅੱਛਾ ਲੱਗਦਾ ਹੈ ਬਸ ਹੁਣ ਬਰਸਾਤ ਚ ਨੀ ਖਾਧਾ ਜਾਏਗਾ ਬਰਸਾਤ ਚ ਦਿੱਕਤ ਹੋ ਜਾਣੀ ਆ ਹੂੰ ਚਲੋ ਹਾਂਜੀ ਹਾਂ ਚਲੋ ਵਧੀਆ ਹੋ ਗਿਆ। ਸਿੱਖਿਆ ਕਿਹਾ ਜਾਂਦਾ ਮੈਂ ਵੀ ਸਿੱਖ ਲੈਂਦੀ ਹਾਂ ਤੁਹਾਡੇ ਕੋਲ ਕੁਛ ਨਾ ਕੁਛ ਅੱਜ ਜਿਵੇਂ ਉਹ ਸਿੱਖਿਆ ਅੰਬਤਧਾਰਾ ਹਜੀ ਹਾਂਜੀ ਹੋ ਹਾਂ ਬਸ ਹੋਰ ਕੀ
ਤੇ ਦੁਆਈ ਦਿਓ
ਦੀ ਦਵਾਈ ਹਾਂਜੀ ਹਾਂਜੀ ਬਸ ਵਧੀਆ ਵਧੀਆ ਵਧੀਆ ਠੀਕ। ਜੀ ਵਧੀ ਵਧੀਆ ਬਸ ਚੱਲਦਾ ਪਿਆ ਸਭ ਟਾਈਮ ਪਾਸ ਹੋ ਹਾਂਜੀ ਜੀ
ਹਾਂ ਟਾਈਮ ਪਾਸ ਹੋ ਹੀ ਜਾਂਦਾ।
ਹਾਂਜੀ ਹਾਂਜੀ ਠੀਕ ਹੈ ਜੀ